ਹੈਲੋ ਜੀ ਹੈਲੋ ਸਤ ਸ੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਕਿ ਹਾਲ ਚਾਲ ਹੈ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਬੱਸ ਵਧੀਆ ਤੁਸੀ ਸੁਣਾਓ ਬਸ ਵਧੀਆ ਮੈਂ ਕਿਹਾ ਅੱਜ ਕੱਲ ਸਾਡੇ ਨਾ ਇੱਥੇ ਫੰਕਸ਼ਨ ਸੀ ਤਾਂ ਉਹਦੇ ਚ ਨਾ ਉਹ ਡਰੈਸ ਕੋਡ ਦੱਸਿਆ ਹੋਆ ਸੀ ਕਿ ਇਸ ਫੰਕਸ਼ਨ ਚ ਟ੍ਰਡੀਸ਼ਨਲ ਕਲੋਥ ਪਾਣੇ ਹੈ ਤੇ ਇਹਦੇ ਚ ਮੋਡਨ ਕਲੋਥ ਪਾਣੇ ਨੇ
ਅੱਛਾ ਅੱਛਾ ਅੱਛਾ ਅੱਾਾਂ ਜ
ਕੱਲ ਲੋਕਾਂ ਨੇ ਪਤਾ ਨੀ ਕੀ ਕਰ ਦਿੱਤਾ ਕਿ
ਸਹੀ ਗੱਲ ਹੈ ਕਈ ਵਾਰ ਕਈ ਵਾਰ ਪਹਿਲੇ ਦੇ ਕੱਪੜੇ ਪਏ ਹੁੰਦੇ ਸੋਦਾ ਜਾ ਕਿਸੇ ਵੀ ਵਿਹਾਅ ਸ਼ਾਦੀ ਚ ਪਾ ਲੇਗਾ ਜਾਂ ਕਿਸ ਫੰਕਸ਼ਨ ਚ ਪਾ ਲਗਾ ਫਿਰ ਰਹੀ ਜਾਂਦੇ ਨੇ
ਉਹ ਫੇਿਰ ਉਹ ਹੁੰਦਾ ਨਾ ਡਰੈਸ ਕੋਡ ਵੀ ਰੱਖ ਦਿੰਦੇ ਨੇ ਇਹ ਵਾਲਲਾ ਕਲਰ ਪਾਣਾ ਤੁਸੀਂ ਅਗਰ ਸਾ ਟਰਡੀਸ਼ਨਲ ਕਲੋਥ ਜਿਵੇਂ ਸਾੜੀ ਪਾਉਣੀ ਹੈ ਤਾਂ ਸਾੜੀ ਵਿੱਚ ਤੇ ਏਹ ਕਲਰ ਪਾਉਣਾ ਹੈ ਤਾਂ ਉਹ ਬੜਾ ਭੰਗਾ ਹੋ ਜਾਂਦਾ ਹੈ
ਇਹ ਹੈ ਕਲਰ ਜਿਹੜਾ ਰੱਖਦੇ ਨੇ ਬੜਾ ਪੰਗਾ ਪੈ ਜਾਂਦਾ ਹੈ ਐ ਤਾਂ ਇਹੀ ਹੈ ਅਗਲੀ ਵਾਰ ਉਸ ਕਾ ਰੰਗ ਪਹਿਲਾ ਹੁੰਦਾ ਹੀ ਨਹੀ ਆਪਣੇ ਕੋਲ
ਕਈ ਵਾਰ ਦੇਖੋ ਕਈ ਵਾਰ ਨਹੀਂ ਵੀ ਹੁੰਦਾ ਬੰਦਾ ਕਈ ਵਾਰ ਨਹੀਂ ਵੀ ਖ਼ਰੀਦ ਪਾਉਂਦਾ ਟਾਈਮ ਨਹੀਂ ਹੁੰਦਾ ਜਾਂ ਕੁਛ ਹੁੰਦਾ ਹੈ ਤਾਂ ਮਜਬੂਰੀ ਚ ਬੰ ਤੈਨੂੰ ਲੈਣਾ ਪੈਂਦਾ ਫਿਰ
ਹਾਂ। ਐਤਾਂ ਹੈ ਹੀਏ ਫੇਰ ਲੈਣਾ ਪੈਂਦਾ ਫਿਰ ਸਾਰਿਆਂ ਦੇ ਨਾਲ ਫੇਰ ਪਤਾ ਕੀ ਹੈ ਕਈ ਵਾਰ ਆਪਣੇ ਇੰਨਾ ਨੇੜੇ ਹੁੰਦੇ ਨਾ ਅਗਲੇ ਫੇਰ ਆਪਾਂ ਨੂੰ ਉਹਨਾਂ ਦੇ ਨਾਲ ਚੱਲਣਾ ਵੀ ਪੈਂਦਾ ਹੈ ਕਿ ਚਲੋ ਕੋਈ ਦੂਰ ਦਾ ਹੋਵੇ ਤਾਂ ਬੰਦਾ ਕਹਿ ਵੀ ਦੇਂਦਾ ਹੈ ਚੱਲ ਨਹੀਂ ਅੱਸੀ ਤਾਂ ਜੋ ਮਰਜ਼ੀ ਪਾ ਲੀਯੇ ਜਾਂਦੀ ਹੈ ਤੇ ਜੇ ਕੋਈ ਨੇੜੇ ਦਾ ਰਿਸ਼ਤੇਦਾਰ ਹੋਂਦਾ ਫਿਰ ਤਾਂ ਪਾਉਣਾ ਵੀ ਪੈਂਦਾ ਉਹੀ ਕੱਪੜੇ ਜਿਵੇਂ ਅਗਲਾ ਕਹਿਦੇ ਕੁਛ ਸਾਡੇ ਵੀ ਐਨ ਜੀ ਹੋਇਆ ਪਿੱਛੇ ਮੈਰਿਜ ਸੀਗੀ ਉਹਨਾਂ ਨੇ ਕਿਹੈ ਤਾ ਮਹਿੰਦੀ ਦੀ ਐ ਵਾਲਾ ਰੰਗ ਪਾਉਣਾ ਹੈ ਹਲਦੀ ਤੇ ਇਹ ਰੰਗ ਪਾਉਣਾ ਹੈ ਇਹ ਫਲਾਣੇ ਤੇ ਪਾਉਣਾ ਫੇਰ ਉਵੇਂ ਕੱਪੜੇ ਸਾਨੂੰ ਲੈਣੇ ਪਏ
ਸਹੀ ਗੱਲ ਹੈ
ਬੱਚਿਆਂ ਨੂੰ ਵੀ ਆਪ ਨੂੰ ਵੀ ਸਾਰਿਆਂ ਨੂੰ ਲੈਣੇ ਪਏ
ਫਿਰ ਸਾਰਿਆਂ ਨੂੰ ਖਰੀਦਣੇ ਪੈਂਦੇ ਨੇ ਨਾ ਬੱਚਿਆਂ ਨੂੰ ਵੀ ਕੱਪੜੇ, ਤੇ ਬੱਚੇ ਲਾਏ ਆਪ ਲੋਓ ਤਾਂ ਬ ਬੱਚਿਆਂ ਨੂੰ ਨਾ ਦਵਾਓ ਤੋਂ ਬੱਚੇ ਵੀ ਬੋਲਦੇ ਨੇ ਕਿ ਤੁਸੀਂ ਆਪ ਤਾਂ ਲੇ ਲਏ ਸਾਨੂੰ ਨੀ
ਉਹ ਤਾਂ ਹੈ ਹੀ ਫੇਰ ਬੱਚਿਆਂ ਨੂੰ ਵੀ ਦਵਾਣੇ ਬੰਦੇ ਨੇ ਫਿਰ ਨਾਲ ਦੇ ਚੱਪਲਾਂ ਵੀ ਚਾਹੀਦੀਆਂ ਮੈਚ ਉਹਨਾ ਨੂੰ ਸ਼ੂਜ ਵੀ ਚਾਹੀਦੇ ਨੇ ਆਪਾਂ ਨੂੰ ਵੀ ਬੈਲੀ ਬੂਲੀ ਚਾਹੀਦੀ ਹੈ
ਸਹੀ ਗੱਲ ਹੈ
ਦੇਖਣਾ ਪੈਂਦਾ ਹੈ ਫੇਰ ਉੱਤੇੇ ਫਿਰ ਉੱਤੇ ਫਿਰ ਜਿਹੜੇ ਮੇ ਕੰਪਲੀਟ ਸਮਾਨ ਚਾਹੀਦਾ ਹੈ ਸਾਰਾ ਉਹ ਵੀ ਫਿਰ ਦੇਖਣਾ ਪੈਂਦਾ ਹੈ ਸਾਰਾ
ਉਹ ਵੀ ਦੱਸਦੇ ਪਏ ਸੀ ਮੇਰੀ ਫਰੈਂਡ ਵੀ ਇੱਕ ਇੱਥੇ ਪਤਾ ਨੀ ਕਿੱਥੇ ਰਹਿ ਤੌਰ ਰਹਿੰਦੀ ਹੈ ਪਰ ਉਹ ਕਹਿ ਰਹੀ ਸੀ ਕਿ ਸਾਡੇ ਉੱਥੇ ਨਾ ਮਤਲਬ ਅਹ ਦੀ ਸਾਡੀ ਮਤਲਬ ਟਰੈਡੀਸ਼ਨ ਨਾਲ ਡਰੈਸ ਹੈਗੀ ਕੋਈ ਵਿਆਹ ਵਗੈਰਾ ਹੁੰਦਾ ਜਿਵੇਂ ਨੀਚੇ ਘੱਗਰਾ ਵਗੈਰਾ ਉਹ ਚੋਲੀ ਉੱਤੇ ਰ ਮੱਥੇ ਚ ਪਤਾ ਨੀ ਕੀ ਪਾ ਡਾਲਦੇ ਨੇ ਮੈਨੂੰ ਨਾਂ ਨੀ ਯਾਦ ਆ ਰਿਹਾ ਕੀ ਦੱਸਦੀ ਪਈ ਸੀ ਤੇ ਕਹਿੰਦੀ ਮਤਲਬ ਕੋਈ ਵਿਆਹ ਵਗੈਰਾ ਹੁੰਦਾ ਤਾਂ ਸਾਡੇ ਚ ਨਾ ਮਤਲਬ ਪ੍ਰੋਪਰ ਸਾਡੀ ਆਪ ਦੀ ਟ੍ਰੈਡੀਸ਼ਨਲ ਡਰੈਸ
ਹਾਂ ਹੁੰਦਾ ਕਈਆਂ ਦੇ ਕਈਆਂ ਦੇ ਤਾਂ ਬਹੁਤ ਕੁਛ ਹੁੰਦਾ ਜਿਵੇਂ ਨੱਥ ਪਾਉਣੀ ਹੈ ਟਿੱਕਾ ਪਾਉਣਾ ਬੜਾ ਕੁਛ ਹੁੰਦਾ ਕਈਆਂ ਦੇ ਅਗਲਿਆਂ ਦੇ ਫਿਰ ਚਲਦੀ ਕਈਆਂ ਦੇ ਤਾਂ ਗੋਲ ਦਾ ਹੀ ਚੱਲਦਾ ਕਿ ਸੋਨੇ ਦਾ ਹੀ ਪਾਉਣਾ ਉਹਨਾਂ ਨੇ
ਪਰ ਵਧੀਆ ਲੱਗਦੇ ਮੈਨੂੰ ਲੱਗਦਾ ਕਿ ਮਤਲਬ ਸਾਰੇ ਜਿਵੇਂ ਆਪਦੀ ਟਪ ਦੀ ਕਲਚਰ ਦੀ ਸਾਨੂੰ ਯਾਦ ਰਹਿੰਦਾ ਬੱਚਿਆਂ ਨੂੰ ਵੀ ਪਤਾ ਹੁੰਦਾ ਕਿ ਸਾਡਾ ਇੱਕ ਕਲਚਰ ਹੈ, ਸਾਡੇ ਕਲਚਰ ਇਹ ਟਰੈਡੀਸ਼ਨਲ ਡਰੈੱਸ ਪਾਦੇ ਨੇ,
ਹਾਂ ਇਹ ਤਾਂ ਹੈ, ਉਹ ਤਾਂ ਹੈ ਹੀ ਹੈ, ਕਿ ਹਾਂ ਥੋੜ੍ਹਾ ਯਾਦ, ਰਹਿ ਜਾਂਦੀ ਹੈ ਇੱਕ ਅੱਜ, ਡੈਸਟਨੀ ਵਾਲੀ ਜਿਹੜੀ ਮੈਂ, ਵਿਆਹ ਸ਼ਾਦੀ ਚੱਲ ਪਏ ਉਹ ਬੜਾ ਹੋ ਗਿਆ।
ਸਹੀ ਉਹਦੇ ਚ ਵੀ ਤਾਂ ਹੋ ਗਿਆ ਨਾ ਸਾਰਾ ਕੁਛ ਕੀ ਕਦੀ, ਕੋਈ ਕਿੱਥੇ ਮੌਕੇ, ਲੋਕਾਂ ਨੇ ਟਰੈਡੀਸ਼ਨਲ ਡਰੈਸ ਪਾਈ ਵੀ ਹੈ, ਕਿੱਥੇ ਮੋੜ ਕਿਸੇ ਤਾਂ ਕੋਈ ਫੰਕਸ਼ਨ ਚ ਪਾਈ ਵੀ ਹੈ।
ਦੇ ਰੀਤੀ ਰਿਵਾਜ ਅਕੋਡਿੰਗ ਚੱਲਦੇ ਨੇ ਨਾ ਜੋੇ ਉੱਥੋਂ ਦੇ ਰੀਤੀ ਰਿਵਾਜ ਹੈ ਜੋ ਉੱਥੋਂ ਦਾ ਕੱਪੜੇ ਕੁੱਪੜਿਆਂ ਦਾ ਫਿਰ ਆਵੇ ਦਾ ਹ ਉਹੀ ਪਾਦੇ ਨਾ ਫਿਰ ਉਵੇਂ ਦਾ ਸਾਰਿਆਂ ਨੂੰ ਕਹਿ ਦਿੰਦੇ ਤੁਸੀਂ ਵੀ ਇਵੇਂ ਦਾ ਪਾੜੇ
ਸਹੀ ਗੱਲ ਹੈ, ਅੱਜ ਕੱਲ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ। ਸਭ ਚੀਜ਼ਾਂ ਨੂੰ ਲੈ ਕੇ ਲੋਕਾਂ ਚ ਆਪਸ ਚ
ਹਾਂ ਇਹ ਤਾਂ ਹੈ ਹੀ ਹੈ ਬੜਾ, ਚੱਲ ਹੈ ਇਸੇ ਤਰ੍ਹਾਂ ਦਾ ਹੂੰ, ਇਹ ਤਾਂ ਜਿਹੜੀ ਅੱਜ ਚੱਲ ਪਈ ਹੈ, ਜਿਹੜੀ ਅੱਜ ਕੱਲ ਵੀ ਹੈ, ਇਹ ਜਿਵੇਂ ਪ੍ਰੀ ਵੈਡਿੰਗ ਸੂਟ ਆ ਜਾਏ ਡੈਸ ਮੈਂ ਉਹ ਵਿਆਹ ਸ਼ਾਦੀ, ਹੈ ਤਾਂ ਫਿਜੂਲ ਖਰਚੀ ਹੈ, ਇਹਦੇਂ ਨਾਲ ਤਾਂ ਤੁਸੀਂ ਪੈਸੇ ਆ-ਆਪਣੇ ਬੱਤੀ ਪੁੱਤਰ ਕਿਸੇ ਨ ਨਾਮ ਕਰਾ ਦੋ, ਉਹ ਜ਼ਿਆਦਾ ਵ
ਇਹ ਤਾਂ ਸ਼ੋਸ਼ਾਬਾਜ਼ੀ ਰਹਿ ਗਈ ਹੈ, ਇੱਕ ਤਰ੍ਹਾਂ ਦੀ ਬਸ ਲੋਕਾਂ ਨੇ ਆਪ, ਜਿਹਨਾਂ ਦੇ ਕੋਲ ਜ਼ਿਆਦਾ ਪੈਸਾ ਹੈ, ਉਹਨਾਂ ਨੇ ਕਰ ਲਈ ਹੈ।
ਆਪਣੇ ਦੇਖ ਜਦ ਲੋਕ ਐਵੇਂ ਹੀ ਫਸ ਜਾਂਦੇ ਵਿਚਾਰੇ।
ਸਹੀ ਗੱਲ ਹੈ।
ਉਹ ਫਸ ਜਾਂਦੇ ਨੇ।
ਨਹੀਂ ਉਹ ਤਾਂ ਦੇਖਾ ਦੇਖੀ, ਪਰ ਪਤਾ ਕੀ ਹੁੰਦਾ ਹੈ, ਪਰ ਆਪਦੇ ਕਲਚਰ ਦੇ ਨਾਲ ਚੱਲਣਾ ਚਾਹੀਦਾ ਹੈ।
ਜੀ ਹਾਂ।
ਜਿਵੇਂ ਅਸੀਂ ਗੁਰਦੁਆਰੇ ਜਾਂਨੇ ਹਾਂ ਤਾਂ ਆਪਾਂ ਨੂੰ ਸੂਟ ਵੀ ਵਧੀਆ ਲੱਗਦਾ ਹੈ।
ਹਾਂ ਇਹ ਵੈਸੇ ਵੀ ਕਿਸੇ ਵੀ ਧਾਰਮਿਕ ਜਗ੍ਹਾ ਤੇ, ਮੈਂ ਤੇ ਕਹਿੰਦੀ ਹਾਂ, ਸੂਟ ਵਗੈਰਾ ਅੱਛੀ ਡਰੈਸ ਪਾ ਕੇ ਜਾਣੀ ਚਾਹੀਦੀ ਹੈ।
ਹਾਂ ਜਿਹੜਾ ਜਿਸਦੇ ਕਲਚਰ ਹੈ। ਜਿਵੇਂ ਜਿਵੇਂ ਕੋਈ ਕੋਈ ਕਿਵੇਂ ਹੈ, ਕੋਈ ਕਿਹੜਾ-ਦ-ਆ ਉਹਦੇ ਚ ਕਿਵੇਂ ਕਈਆਂ ਚ ਸਾੜੀ ਚੱਲਦੀ ਹੈ, ਜ-ਜਿਹਨਾਂ ਤੇ ਜੋ ਪਾਇਆ ਜਾਂਦਾ ਹੈ। ਜਿਹੜੀ ਉਹਨਾਂ ਦੀ ਟ੍ਰਡੀਸ਼ਨਲ ਡਰੈਸ ਹੈ। ਕਈ ਲੋਕ ਘੱਗਰੇ ਪਾਉਂਦੇ ਨੇ। ਉਹਨਾਂ ਦੀ ਟਰੈਡੀਸ਼ਨਲ, ਕੋਈ ਫੰਕਸ਼ਨ ਹੋਏ ਤਾਂ ਘਗਰਾ ਪਾਇਆ ਜਾਂਦਾ ਹੈ।
ਲੋਕ ਆਮ ਹੀ ਪਾਉਦੇ ਨੇ। ਹੁਣ ਵੀ ਜਿਵੇਂ ਉਹਨਾਂ ਦੇ ਘਰ ਪਾਣੇ ੲੀ ਪਾਣਾ ਹੈ ਆਪਣਾ ਹ, ਰੋਜ਼ ਦਾ ਜਿਵੇਂ ਸਾੜੀ ਅੱਛਾ ਲੱਗਦਾ ਹੈ। ਜਿਵੇਂ ਸੂਟ ਪਾਣੇ ਹੀ ਪਾਉਣੇ ਨੇ, ਅੱਛੇ ਲੱਗਦੇ ਨੇ ਇਹ ਚੀਜ਼ਾਂ।
ਪਰ ਉਹ ਵੀ ਹੈ ਵਧੀਆ ਹੈ, ਚਲੋ ਬੱਚਿਆਂ ਨੂੰ ਵੀ ਮੈਂ ਤਾਂ ਕਹਿਂਨੀ ਹਾਂ, ਇਸਦੇ ਨਾਲ ਪਤਾ ਲੱਗਦਾ ਹੈ ਕਿ ਸਾਡੇ ਘਰ ਵਿੱਚ ਮਤਲਬ ਟ੍ਰੈਡੀਸ਼ਨਲ ਡਰੈਸਿਸ ਪਾਈ ਜਾਂਦੀਆਂ ਨੇ ਤੇ ਕਈ ਵਾਰ ਬੰਦਾ ਪਾਉਂਦਾ ਹੈ। ਮੋਡਰਨ ਕੱਪੜੇ ਵੀ ਪਾ ਕੇ ਬੋਰ ਹੋ ਜਾਂਦਾ ਹੈ। ਤਾਂ ਸੋਚਦਾ ਹੈ ਕਿ, ਟਰੈਡੀਸ਼ਨਲ ਕੱਪੜੇ ਪਾਏ ਤਾਂ ਵਧੀਆ ਲੱਗਦੇ ਨੇ। ਕੁਛ ਚੇਂਜ ਹੋ ਜਾਂਦੈ
ਹੈ, ਹਾਂ ਇਹ ਤਾਂ ਹੈ ਹੀ ਹੈ। ਹਮਮ। ਹਮਮ। ਹਰੇਕ ਪਤਾ ਟਾਈਮ ਦੇ ਨਾਲ ਸਭ ਕੁਛ ਕਰਨ ਚੱਲ, ਸਹੀ ਲੱਗਦਾ ਹੈ ਟਾਈਮ ਦੇ ਨਾਲ, ਬਦਲਣਾ ਪੈਂਦਾ ਹੈ ਥੋੜਾ ਬਹੁਤਾ।
ਦੇਖੋ, ਪਹਿਲਾਂ ਲੋਕੀ ਵਿੱਚ ਮੋੜ ਗਰਮ ਕੱਪੜੇ ਕਿੰਨੇ ਪਾਉਣ ਲੱਗ ਗਏ ਸੀ ਫਿਰ ਅੱਜ ਕੱਲ ਫਿਰ ਟਰਡਡੀਸ਼ਨਲ ਕਪੜਾ ਦਾ ਫੈਸ਼ਨ ਆ ਗਿਆ ਕਿ ਹਾਂ ਵੀ
ਹਾਂ ਹੁਣ ਘੱਟ ਗਿਆ ਹੁਣ ਫੇਿਰ ਫ਼ਰਕ ਪੈ ਗਿਆ ਫੇਿਰ ਬੰਦੇ ਨੂੰ ਹੁੰਦਾ ਅਸੀਂ ਆਪਣੇ ਪਾਈਏ ਆਪਣੇ ਜਿਵੇਂ ਰੀਤੀ ਰਿਵਾਜ ਉਵੇਂ ਦਾ ਪਾਈਏ ਉਵੇਂ ਦਾ ਕਰੀੲੇ ਕਿਉ ਵੀ ਖਾਣ ਪੀਣ ਉਵੇਂ ਹੀ ਦਿਨ ਤੋਂ ਤਿਉਹਾਰ ਤੇ ਕਰਨਾ ਸਾਰਾ ਅੱਛਾ ਅੱਛਾ ਲੱਗਦਾ ਹੈ ਉਓਵੇਂ ਦੀ ਪੂਜਾ ਪਾਠ ਸਬ ਕੁਛ ਅੱਛਾ ਲੱਗਦਾ ਹੈ
ਸਹੀ ਗੱਲ ਹੈ ਨਹੀਂ ਵਧੀਆ ਨੀ ਲੱਗਦਾ ਦੇਖੋ ਆਪਸ ਚ ਇੱਕ ਦੂੂਰ ਜ ਨਾਲ ਨਾਲ ਬੰਨਾ ਮਿਲਦਾ ਹੈ ਸਾਰਾ ਕੁਛ ਟ੍ਰੈਡੀਸ਼ਨਲ ਕੱਪੜੇ ਪਾਏ ਹੁੰਦੇ ਨੇ ਕਿੰਨਾ ਵਧੀਆ ਲੱਗਦਾ
ਉਹ ਤੇ ਹੈ ਈ ਏ। ਇੱਕ ਬ ਇੱਕ ਨਾ ਆਪਣੇ ਆਪ ਨੂੰ ਆਪ ਬੰਦਾ ਸੇਫ ਜਿਹਾ ਲੱਗਦੈ। ਹੂੰ, ਔਏ ਹਰੇਕ ਨੂੰ ਅਪ ਅਪਣੇ-ਅਪਣੇ ਪਤਾ ਹੁੰਦੈ ਬਈ ਅਸੀਂ ਕਿਵੇਂ ਘਰ ਪਰਿਵਾਰ ਰਹਿਣੈ, ਕਿਵੇਂ ਚਲਣੈ। ਹੂੰ, ਹੋ ਸ
ਨਈ ਪਤੈ ਕੀ ਐ, ਅੱਛ, ਅੱਛਾ ਨੀ ਲਗਾ ਐ। ਕਦੇ-ਕਦੇ ਹਾਂਜੀ ਹ
ਮੈਂ ਕਿਆ ਤੁਸ ਲਿਆ ਫਿਰ, ਹੇ ਸੂਟ ਸਾਟ ਫੇਰ ਲਿਆ ਕਿਹੜੇ ਕੱਪੜੇ ਲਿਆ ਹੋਣ ਤੁਸੀਂ।
ਆ ਔ ਔਈ, ਔਈ ਮੈਂ ਸੋਚਦੀ ਪਈ ਸੀ ਮੈਂ ਕਿਹਾ ਇਹ ਤਾਡੇ ਉਹਨਾ ਨੇ ਲਿਖਿਐ ਕਿ ਟ੍ਰੈਡਿਸ਼ਨਲ ਡਰੈਸ ਪਾ ਕੇ ਆਣੀ ਏ ਜਿਵੇਂ ਸਾੜੀ ਪਾ ਲੋ ਯਾਂ ਸਾੜੀ ਵਾੜੀ ਵੈਸੇ ਤਾਂ ਮੇਨ ਸਾੜੀ ਦਾ ਦਿੱਤਾ ਉਹਨਾਂ ਨੇ। ਤਾਂ ਮੈਂ ਕਿਹਾ ਚਲ ਮੈਂ ਵੀ ਲੈਣ ਦੇਖਦੀ ਆਂ ਕਿ ਉੱਥੋਂ ਵਧੀਆ ਮਿਲਦੀ ਐ ਬੰਦਾ ਸੋਚਦਾ ਈ ਐ ਥੋੜਾ ਜਿਹਾ।
ਹਾਂ, ਫਿਰ ਇਹ ਵੀ ਨਾ ਕੱਪੜਾ ਕਿਹੜਾ ਲਵੇ ਸਾੜੀ ਕਿਹੜਾ
ਹਾਂ-ਹਾਂ, ਔਈ ਸੋਚਦੀ ਪਈ ਸੀ ਇੱਕ ਨੇ ਪਾ ਦਿੱਤਾ ਏ ਕਿ ਸੂਟ ਪਾਔ ਨਾਲ ਪਰਾਂਦੀ ਲਾਔ। ਮੈਂ ਕਿਹਾ ਚੱਲ ਇਹ ਵੀ ਵਧੀਆ ਹੋ ਗਿਆ ਸਾਰੇ ਅਲੱਗ-ਅਲੱਗ ਹੋ ਗਏ ਨਾ।
ਹਾਂ, ਇਹ ਤਾਂ ਹੈ, ਹਾਂ। ਔ ਦੇਈ ਬੰਦਾ ਮੇਕਅਪ ਕਰ ਲੈਂਦੈ। ਆਉਣ ਲਈ ਤਿਆਰ ਹੋ ਜਾਂਦਾ ਸਾਰਾ।
ਕੁੜੀ ਇੱਕ ਚ ਮੋਡਰਨ ਪਾ ਦਿੱਤੇ। ਜਿਹੜੀ ਕੋਕਟੇਲ ਪਾਰਟੀ ਏ ਉਹਦੇ ਚ ਬਲੈਕ ਕਲਰ ਦੀ ਥੀਮ ਰੱਖ ਦਿੱਤੀ ਐ। ਤਾਂ ਤੁਸੀ ਵੈਸਟਰਨ ਆਊਟਫੁੱਟ ਪਾ ਕੇ ਆਣੈ ਕੋਈ ਮਰਜ਼ੀ ਪਾ ਕੇ ਆਔ।
ਐ ਚਲੋ ਏ ਵੀ ਹੁੰਦੈ ਚਲੋ ਬਲੈਕ ਰੱਖਿਐ, ਬਲੈਕ ਤਾਂ ਸਾਰਿਆਂ ਕੋਲ ਮਿਲਦੇ ਹੋਂਦਾ ਈ
ਹਾਂ ਬਲੈਕ ਹੁੰਦਾ ਵੀ ਏ ਔਰ ਫਿਰ ਥੋੜ੍ਹਾ ਜਿਆ ਜੀ ਸਾਰੇ ਫੰਕਸ਼ਨ ਚ ਚੇਂਜ ਹੋ
ਹਾਂ ਪਤਾ ਤਰ੍ਹਾਂ ਦਾ ਹੋ ਜਾਂਦਾ ਫਿਰ, ਫਿਰ ਪਤੈ ਕੀ ਇੱਕੋ ਤਰ੍ਹਾਂ ਦਾ ਹੇਅਰ ਸਟਾਈਲ ਨੂੰ। ਅਲੱਗ-ਅਲੱਗ ਫਿਰ ਸਾਰਿਆਂ ਚ ਹੋ ਜਾਂਦੇ ਨੇ ਇਹ ਵੀ ਫਿਰ ਫਰਕ ਪੈ ਜਾਂਦੈ। ਬੰਦਾ ਹ ਹਰੇਕ ਚੀਜ਼
ਨੀ ਸਈ ਗੱਲ ਐ। ਬੱਚਿਆਂ ਨੂੰ ਵੀ ਸ਼ੌਕ ਹੋ ਹੁੰਦੈ ਨਾ ਕਿ ਹਾਂ ਅਸੀ ਸਾ ਔਫ ਵਰ ਜਿਵੇਂ ਬੱਚ ਥੋੜੇ ਬੱਚੇ ਵੱਡ ਟੀਨਏਜਰਸ ਬੱਚੇ ਹੁੰਦੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸ਼ੌਕ ਜਾਂਦਾ ਹੈ ਨਾ ਕਿ ਸੂਟ ਪਾਵਾਂਗੇ ਆਪਾਂ
ਹਾਂ ਹਾਂ ਹਾਂ
ਵਧੀਅਲ
ਹਮ ਇਹ ਤਾਂ ਹੈਗੀ ਆ ਹਮ
ਪਰ ਵਧੀਆ ਵੀ ਲੱਗਦੇਿਆ ਅ ਸੀਂ ਤੇ ਜਿਵੇਂ ਜਾਪੂ ਜਾਂ ਹਲਦੀ ਵਗੈਰਾ ਚ ਯੈਲੋ ਕਲਰ ਦਾ ਥੀਮ ਰੱਖ ਦਿੱਤੀ ਹੈ ਯੈਲੋ ਕਲਰ ਦਾ ਤੁਸੀਂ ਸੂਟ ਪਾ ਕੇਆਉਣਾ ਹੈ
ਹੈ ਹੀ ਹੈ ਮੈਨੇ ਗ੍ਰੀਨ ਗਾ ਦਿੰਦੇ ਨੇ ਜਾਂ ਜ ਯੈੱਲੋ ਦਿੰਦੇ ਨੇ ਹਾਂ ਹਾਂ ਅੱਜ ਕੱਲ ਤਾਂ ਕਾਫੀ ਹੈ ਯਾਨੀ ਕਿ ਲੋਕ ਅੱਜ ਕੱਲ ਬਹੁਤ ਇਹ ਚੀਜ਼ਾਂ ਪਹਿਲੇ ਕਿਵੇਂ ਹੁੰਦਾ ਸੀ ਪਹਿਲੇ ਸਿੰਪਲ ਜਿਹਾ ਗੱਲ ਹਲਦੀ ਵੇਗੇਰਾ ਦਾ
ਸਹੀ ਗੱਲ ਹੈ ਪਹਿਲਾਂ ਤਾਂ ਕੋਈ ਐਵੇਂ ਜਿਹਾ ਹੁੰਦਾ ਹੀ ਨਹੀਂ ਸੀ ਆਪਦਾ ਜਿਹੜਾ ਜੋ ਜਿੱਦਾਂ ਦਿਲ ਕਰਦਾ ਉਹ ਪਾ ਕਿਹਾ ਜਾਂਦਾ ਸੀ
ਹੈ ਅੱਜ ਕੱਲ ਤਾਂ ਕਾਫ਼ੀ ਵੱਧ ਗਿਆ ਕਿ ਹਾਂ ਇਹ ਨਹੀਂ ਕਾਫੀ ਯਾਨੀ ਕਿ ਇੱਕ ਫੰਕਸ਼ਨ ਹੋਈ ਜਾ ਰਹੇ ਨੇ ਵਧੀ ਜਾ ਰਹੇ ਹਾਂ ਅੱਜ ਕੱਲ ਦਾ ਪੂਰਾ ਵਿਹ ਚੱਲਦੇ ਯਾਨੀ ਕਿ ਇਹ ਫੰਕਸ਼ਨ ਹੈਏ ਫੰਕਸ਼ਨ ਹੈ ਫੰਕਸ਼ਨ ਹੈਏ ਅਲਗ ਅਲਗ ਸਰ ਵਿਚ ਰ ਰੱਖ ਦੇਣਗੇ ਕਿ ਬੰਦਾ ਕੱੇ
ਨਹੀਂ ਵਧੀਆ ਸਗੋਂ ਵਧੀਆ ਲੱਗਦੇ ਨੇ ਮੈਨੂੰ ਤਾਂ ਟਡੀਸ਼ਨਲ ਕਲੋਥਸ ਪਾਓ ਨਾ ਕਈ ਵਾਰ ਹੁੰਦਾ ਮੇਰੀ ਫਰੈਂਡ ਸੀ ਨਾ ਡੋਟਰ ਦੀ ਮੈਰਿਜ ਸੀ ਤਾਂ ਉਹਨੇ ਮੈਨੂੰ ਕਿਹਾ ਕਿ ਨਾ ਸਾਡਾ ੇ ਵਿੱਚ ਨਾ ਐਵੇਂ ਜਿਹੇ ਕੱਪੜੇ ਜਿਵੇਂ ਘੱਗਰਾ ਪਾ ਕੇ ਉਹ ਨਥਨੀ ਵਗੈਰਾ ਲਗਾ ਕੇ ਕੇ ਆਉਂਦੇ ਨੇ
ਅੱਛਾ
ਯਾਰ ਓਏ ਸਾਰੇ ਕਹਿੰਦੇ ਕਿ ਲੁ ਕਿ ਬਿਲਕੁਲ ਚੇਂਜ ਹੋ ਗਈ ਹੈ, ਤੁਹਾਡੀ ਕਿ ਕਿੰਨੇ ਵ ਮਤਲਬ ਇਹਨਾਂ ਦੀ ਟਡੀਸ਼ਨਲ ਡੈਸ ਚ ਤੁਸੀਂ ਵਧੀਆ ਲੱਗਦੇ ਪ ਹੋ ਮੈਂ ਕਿਹਾ ਨਹੀਂ ਵਧੀਆ ਨਾ ਸਗੋਂ ਇਸ ਬੰੇ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਦੂਜੇ ਕਲਚਰ ਚ ਕਿਹੜੀ ਡਰੈੱਸ ਪਾਈ ਜਾਂਦੀ ਹੁੰਦੀ ਹੈ। ਐਵੇਂ ਤਾਂ ਸਾਨੂੰ ਪਤਾ ਨਹੀਂੀ ਲੱਗਦਾ
ਹੈ ਹੀ ਹੈ
ਹਮ ਚਲੋ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਜੀ ਉਹ ਲੋਕ ਫੇਿਰ ਮੈਨੂੰ ਦੱਸਾਂ ਮੈਂ ਵੀ ਦੇਖਾਂਗੀ ਫੇਰ ਹਮ
ਠੀਕ ਹੈ ਠੀਕ ਹੈ। ਓਕੇ ਜੀ ਸਤਿ ਸ਼੍ਰੀ ਅਕਾਲ